ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ।
ਹੋਰ ਕੀ ਹਾਲ ਏ।
ਬਸ ਵਧੀਆ ਤੁਸੀਂ ਸੁਣਾਓ ਤੁਹਾਡੇ ਕੀ ਹਾਲ ਚਾਲ ਏ
ਬਸ ਮੇਰੀ ਵੀ ਵਧੀਆ ਏ। ਹੋਰ ਕੀ ਕਰਦੇ ਪਏ ਸੀ।
ਬਸ ਕੀ ਕਰਨਾ ਗਰਮੀ ਚ ਦੇਖੋ ਇੰਨੀ ਗਰਮੀ ਹੈ ਬਸ ਵੇਲੇ ਹੋਏ ਸੀ ਤੇ ਰੂਮ ਵਿਚ ਆ ਬੈਠੇ ਆਂ ਬਸ ਹੁਣ ਥੋੜੀ ਦੇਰ ਟੀਵੀ ਟੂਵੀ ਦੇਖ ਤੇ ਫੇਰ ਏ ਬੱਚੇ ਹੁਣ ਸੁਆਵਾਂਗੇ ਬੱਚਿਆਂ ਨੂੰ ਬਸ ਹੋਰ ਤੁਸੀਂ ਸੁਣਾਓ ਤੁਸੀਂ ਕੀ ਕਰਦੇ ਤੁਹਾਡੇ ਘਰ ਪਰਿਵਾਰ ਹੀ ਸਭ ਬੱਚੇ ਸਭ ਠੀਕ ਹੈ।
ਹਾਂਜੀ ਸਭ ਵਧੀਆ ਉਹੀ ਬਸ ਗਰਮੀ ਹੋਈ ਦੀ ਹੈ। ਅਸੀਂ ਤੇ ਕਮਰੇ ਚ ਬੈਠੇ ਰਹਿੰਦੇ ਹਾਂ ਐਸੀ ਚਲਾ ਕੇ। ਬਾਹਰ ਨਿਕਲਣ ਦਾ ਮਨ ਹੀ ਨਹੀਂ ਕਰਦਾ ਬਿਲਕੁਲ ਵੀ ਕੋਈ ਕੰਮ ਵੀ ਨੀ ਹੋ ਪਾਉਂਦਾ
ਨਾ ਕੰਮ ਵੀ ਨੀ ਕਰਨ ਦਾ ਮਨ ਕਰਦਾ ਹਾਂ ਤੇ ਬਸ ਪਤਾ ਅੱਛਾ। ਭੁੱਖ ਵੀ ਨੀ ਲੱਗਦੀ ਜੇ ਐਵੇਂ ਮਨ ਕਰਦਾ ਪਾਣੀ ਪੀ ਵੀ ਜਾਓ ਪੀ ਵੀ ਜਾਓ ਬਸ ਲਿਕੁਇਡ ਲੈਂਦੇ ਰਹੋ ਮਨ ਨੀ। ਕਰਦਾ ਰੋਟੀ ਖਾਓ।
ਹਾਂ, ਦੇਖੋ ਅਸੀਂ ਨਾ ਪਾਣੀ ਪੀਦੇ ਵੀ ਹ ਨਾ। ਪਰ ਫਿਰ ਵੀ ਨਾ ਪਿਆਸ ਨੀ ਬੁਜਦੀ ਪਤਾ ਨੀ ਐਸਾ ਕੀ ਸੀਨ ਏ।
ਬਿਲਕੁਲ ਚਲੋ ਪਤਾ ਪੀਣਾ ਵੀ ਚਾਹੀਦਾ। ਪਾਣੀ ਨਾ ਇਹ ਦਿਨੇ ਜਿਆਦਾ ਫੇਰ ਸ ਆਪਣੀ ਬੋਡੀ ਨੂੰ ਪੂਰਾ ਹਾਈਡਰੇਟ ਕਰਕੇ ਰੱਖਣਾ ਚਾਹੀਦਾ ਕਿ ਕੋਈ ਦਿੱਕਤ ਨਾ ਹੋਏ ਨਾ ਵੀ ਇਹ ਤਾਂ ਚੰਗਾ ਹੁੰਦਾ ਪਾਣੀ ਪੀਣਾ।
ਹਮ ਪਾਣੀ ਪੀ ਲੋੋ ਸਾਰਾ ਪਾਣੀ। ਪੇਟ ਨਾਲ ਹੀ ਭਰ ਜਾਂਦਾ ਏ ਪੂਰੀ ਬੋਟਲ ਪਾਣੀ ਦੀ ਪੀ ਲੈਂਨੀ ਹਾਂ ਫਿਰ। ਪੇਟ ਭਰ ਜਾਂਦਾ ਪਾਨੀ ਨਾਲ ਪਿਆਸ ਵੇਰ ਨਹੀਂ ਬੁਜਦੀ।
ਬਿਲਕੁਲ ਐਹੀ ਹੋਦਾਂ ਜੇ ਇੱਥੇ। ਥੋੜੀ ਦੇਰ ਬਾਅਦ ਫਿਰ ਅਰੇ ਨਹੀਂ ਤੁਸੀਂ ਨਾ ਜ਼ਿਆਦਾ ਠੰਡਾ ਪਾਣੀ ਪੀਂਦੇ ਹੁੰਨੇ ਹੋ ਮੈਂ ਨਾ ਠੰਡਾ ਪਾਣੀ ਨਹੀਂ ਪੀ ਸਕਦੀ।
ਫੇਰ ਇੱਕ ਠੰਡਾ ਪਾਣੀ ਆ ਵੀ ਜਾਂਦਾ ਨਾ ਮੈ ਉਹਨੂੰ ਪਹਿਲੇ ਗਿਲਾਸ ਹੀ ਪਾ ਕੇ ਰੱਖ ਦਿੰਨੀ ਹਾਂ ਕਿ ਉਹ ਗਰਮ ਹੋ ਜਾਏ। ਤੇ ਜਿੰਨਾ ਤੁਸੀਂ ਨੋਰਮਲ ਪਾਣੀ ਪੀਓਗੇ ਨਾ ਤੇ ਪਿਆਸ ਓਨੀ ਜਲਦੀ ਬੁਜਦੀ ਹੈ ਤੁਸੀਂ ਠੰਡਾ ਪੀਂਦੇ ਹੋੁੰਦੇ ਹੋ ਨਾ ਬਣੀ।
ਹਾਂ ਠੰਡਾ ਕਾਫ਼ੀ ਪੀਣੀ ਹਾਂ ਮੈਂ ਇਹ ਤਾਂ ਨੋਰਮਲ ਪਾਣੀ ਨਾ ਪੀਤਾ ਨੀ ਜਾਂਦਾ। ਜਬ ਮੈਂ ਨੋਾਰਮਲ ਪਣੀ ਅਗਰ ਪੀਲਾ ਹਾਂ ਨੋਾਰਮਲ ਪਣੀ ਪੀਲਾ ਤਾਂ ਮੇਰੀ ਪਿਆਸ ਵੀ ਨਹੀਂ ਬੁੱਝਦੀ ਦਿਲ ਕਰਦੇ ਕਿ ਠੰਡਾ ਪਾਣੀ ਪਆਗੀ ਤਾਂ ਹੀ ਕੁਝ ਚੈਨ ਮਿਲੇਗਾ ਮੈਨੂੰ ਪੀ ਕੇ।
ਅੱਛਾ ਅੱਛਾ ਨਾ ਨਾ ਅੱ ਤੇ ਵੀਈ ਮੈਂ ਨੀ ਪੀਤਾ ਅੱਜ ਤੱਕ ਠੰਡਾ ਪਾਣੀ ਮੈਂ ਕਦੀ ਵੀ। ਮੇ ਕਿੱਧਰੇ ਜਾਵਾਂ ਵੀ ਜਾਂ ਮੇਰੇ ਬੱਚੇ ਵੀ ਪਾਣੀ ਲਿਆਦਾ ਨਾ ਠੰਡਾ ਤੇ ਮੈਨੂੰ ਗੁੱਸਾ ਛੱਡਦਾ। ਤਾਜ਼ਾ ਪਾਣੀ ਲਿਆ ਕੇ ਦੋ ਮੇਰੇ ਕੋ ਨ ਨਹੀਂ ਪੀ ਪੀਤਾ ਜਾਂਦਾ ਠੰਡਾ ਪਾਣੀ ਬਸ ਆਪਣੇ ਆਪਣੇ ਸਰੀਰ ਨੂੰ ਆਦਤ ਬਣ ਜਾਂਦੀ ਹੈ ਨਾ ਬਸ। ਪਤਾ ਕੀ। ਪਾਣੀ ਜ਼ਰੂਰੀ ਵੀ ਹੈ ਮੈਂ ਤੇ ਅੱਜ ਕੱਲ੍ਹ ਕੀ ਕਰਦੇ ਹਾਂ ਗਰਮੀ ਬੜੀ ਹੈ ਮੈਂ ਤੇ ਆਪਣੇ ਗਲੀ ਦੇ ਬਾਹਰ ਵੀ ਨਾ। ਇੱਕ ਭਾਂਡਾ ਲਾਇਆ ਵਾ ਉਹਦੇ ਚ ਪਾਣੀ ਪਾ ਕੇ ਰੱਖਣੀ ਆ ਕਿ ਵਿਚਾਰੇ ਜਾਨਵਰ ਜਿਹੜੇ ਘੁੰਮਦੇ ਨੇ ਗਰਮੀ ਚ ਪਾਣੀ ਪੀ ਲੈਣ ਹਾਂ ਤੇ ਛੱਤ। ਛੱਤ ਤੇ ਵੀ ਇੱਕ ਭਾਂਡੇ ਚ ਪਾਣੀ ਰੱਖਿਆ ਵਾ ਕਿ। ਪਕਸ਼ੀ ਜਿਹੜੇ ਉੱਡਦੇ ਨੇ ਉਹਨਾਂ ਨੂੰ ਵੀ ਪਾਣੀ ਮਿਲਦਾ ਰਿਹਾ ਹਾਂ ਹਾਂ।
ਹਾਂ ਅੱਸੀ ਵੀ ਰੱਖਦੇ ਹਾਂ ਅੱਸੀ ਵੀ ਰੱਖੀ ਦਾ ਹੁੰਦਾ ਛਤ ਤੇ ਓ ਆ ਮਿੱਟੀ। ਨੀ ਆਉਂਦਾ ਉਹ ਵਾਲੇ ਚ ਰੱਖੀ ਦਾ ਹੁੰਦਾ ਏ ਤੇ ਅਸੀਂ ਆਪਣੇ ਘਰ ਦੇ ਬਾਹਰ ਵੀ ਰੱਖ ਦਿੰਨੇ ਹਾਂ ਤੇ ਸ਼ਾਮ। ਬੱਲੇ ਕਦੀ ਕਵਾਰ ਜਿਵੇਂ ਬਾਹਰ ਕੁੱਤੇ ਵਗੈਰਾ ਗਲੀ ਚ ਹੁੰਦੇ ਆ। ਉਹਨਾਂ ਨੂੰ ਰਾਤੀ ਕੁਛ ਪਾ ਦਿੰਦੇ ਆ। ਜਿਵੇਂ ਬ੍ਰੈਡ ਪਾ ਤੀ ਹਾਂ ਯਾਂ ਕੋਈ ਰੋਟੀ ਪਾ। ਤੀ ਐਵੇਂ ਅਸੀਂ ਉਹਨਾਂ ਨੂੰ ਇਹ ਵੀ ਪਾ ਦਿੰਨੇ ਹਾਂ, ਹੁਣ ਜਾਨਵਰ ਹੈ ਉਹਨਾਂ ਨੂੰ ਵੀ ਤੇ ਭੁੱਖ ਲੱਗਦੀ ਹੋਏਗੀ, ਉਹਨਾਂ ਨੂੰ ਕਦੇ-ਕਦੇ ਦੇਖ ਕੇ ਤਰਸ ਆਦਾਂ ਏ ਆਏ ਹਾਏ।
ਹਾਂ, ਮੱਛਰ ਤੁਸੀਂ ਬਿਲਕੁਲ ਤੁਸੀਂ ਅ ਸੁਣੋ ਗਰਮੀ ਚ ਘੁੰਮਦੇ ਪਿਓ, ਪਤਾ ਕੀ ਕਰਦੇ ਜੇ ਜਾਨਵਰ ਜਿਵੇਂ ਅਗਰ ਗਲੀ ਚ ਕਾਰਾਂ ਖੜੀਆਂ ਨਾ, ਵਿਚਚਾਰੇ ਗਰਮੀ ਬੰਦੇ ਨੇ ਨਾ ਉਹ ਕਾਰਾਂ ਦੇ ਥੱਲੇ ਜਾ ਕੇ ਬਹਿ ਜਾਂਦੇ ਸੀ ਤੇ ਮੇਰਾ ਪਤਾ ਕੀ ਮੇਰਾ ਨਾ ਜੋ ਮੇਨ ਗੇਟ ਨਾ, ਗੇਟ ਦੇ ਨਾਲ ਸਾਰੀ ਜਗ੍ਹਾ ਵੀ ਅਸੀਂ ਬਾਈਕਾਂ ਖੜੀ ਕਰਦੇ ਹਾਂ ਤੇ ਛੱ ਿਆ ਹੋਇਆ ਹੈ ਤੇ ਇਹ ਇਹਨਾਂ ਨੂੰ ਗਲੀ ਦੇ ਜਿਵੇਂ ਸਾਡੇ ਹੋਏ ਨਾ ਡੋਗੀ ਤੇ ਉਹਨ ਨੂੰ ਗਰਮੀ ਲੱਗਦੀ ਨਾ ਅੰਦਰ ਆ ਕੇ ਬਹਿ ਜਾਂਦੇ ਨੇ ਫਿਰ ਅਸੀਂ ਵੀ ਕੁਛ ਨੀ ਕਹਿੰਦੇ ਮੈਂ ਫੇਰ ਅੰਦਰ ਵੀ ਨਾ ਮੇਰੇ ਹਸਬੈਂਡ ਨੇ ਕੀ ਕੀਤਾ ਦਾ, ਇੱਕ ਭਾਂਡਾ ਰੱਖਿਆ ਜਦੇ ਚ ਪਾਣੀ ਪਾ ਕੇ ਰੱਖ ਦਿੰਦੇ ਨੇ ਕਿ ਅੰਦਰ ਬੈਠੇ ਦੇ ਨੇ ਤੇ ਪਾਣੀ ਪੀਲਾ ਪਰ ਇਹਵੇ ਕਿ ਕਈ ਵਾਰੀ ਨਾ ਗੰਦਗੀ ਕਰ ਜਾਂਦੇ ਨੇ ਫੇਰ ਉਹ ਵੀ ਗੁੱਸਾ ਵੀ ਆਂਦਾ ਫੇਰ ਸਫ਼ਾਈ ਕਰਦੇ ਨੇ ਫੇਿਰ ਹਸਬੈਂਡ ਹੀ ਮੇਰੇ ਨਾ ਪੂਰਾ ਗੇਟ ਗੁਟ ਖੋਲ ਕੇ ਸਾਫ਼ ਕਰਦੇ ਨੇ, ਕਹਿੰਦੇ ਨੇ ਚੱਲ ਗਰਮੀ ਲੱਗਦੀ ਅੱਛਾ, ਐੰਨੇ ਸਿਆਣੇ ਜੇ ਮੇਰੇ ਨਾ ਥੱਲੇ ਜਿਵੇਂ ਫਾਲਤੂ ਸਮਾਨ ਪਿਆਦਾ ਐ ਉਹਦੇ ਚ ਕੱਪੜਾ ਨ ਕਰ ਲਿਆ ਹੋਇਆ ਉਹਨਾਂ ਨੇ ਇੱਕ ਚਾਦਰ ਚੀ, ਲੋਈ ਬੰਨੀ ਦੀ ਐ ਉਹਨੂੰ ਆਪੇ ਜਦੋਂ ਉੱਤੇ ਬੈਹ ਜਾਂਦੇ ਜੇ।
ਡੋਗ ਹਾਂ ਕੁੱਤੇ ਵੀ ਸਿਆਣੇ ਹੁੰਦੇ ਆ।
ਹਾਂ-ਹਾਂ, ਬੜੇ ਸਿਆਣੇ ਹੁੰਦੇ ਆ ਕਈ। ਹਾਂ ਸਮਝਦਾਰ ਹੁੰਦੇ ਸਾਡੇ ਨਾ, ਇੱਕ ਸੀ ਕੁੱਤਾ ਪੈਲੇ ਉਹ ਕੀ ਕਰਦਾ ਸੀ, ਜਿਵੇਂ ਅਸੀਂ ਗੇਟ ਬੰਦ ਕਰਨਾ ਨਾ, ਉਹਨੇ ਅੰਦਰ ਆ ਜਾਣਾ ਅੰਦਰ ਆ ਕੇ ਕੇ ਸੋਣਾ ਔਰ ਸਵੇਰੇ ਸਾਢੇ ਪੰਜ-ਛੇ ਵਜੇ ਰੋਲਾ ਪਾ ਦੇਣਾ ਕਿ ਗੇਟ ਖੋਲ ਦੋ ਮੈਂ ਬਾਹਰ ਜਾਣਾ। ਰੋਜ਼ ਇਹ ਕੰਮ ਕਰਦਾ ਸੀ ਉਹ ਜਿਵੇ ਜਿਵੇਂ ਆਂਦੇ ਸੀ ਨਾ ਮੇਰਾ ਹਸਬੈਂਡ ਅਗਰ ਲੇਟ ਆ ਰਹੇ ਨੇ ਕਿਧਰੋਂ ਕੰਮ ਨਾਲ ਲੋਂ ਤੇ ਬਾਹਰ ਖੜੇ ਰਹਿਣਾ ਤੇ ਇਹਨਾਂ ਨੇ ਅੰਦਰ ਵਢਨਾ ਨਾਂ ਇਨਾਂ ਦੇ ਨਾਲ ਹੀ ਅੰਦਰ ਆ ਜਾਣਾ ਤੇ ਫੇਰ ਸਵੇਰੇ ਉੱਠ ਜਾਣਾ। ਫੇਰ ਇਹਨੇ ਕੀ ਕੀਤਾ ਫੇਰ ਅਸੀਂ ਤਦੇ ਨੂੰ ਅੰਦਰ ਵੜਨਾ ਬੰਦ ਕੀਤਾ। ਇਹਨੇ ਕੀ ਕੀਤਾ ਜਿਵੇਂ ਸਾਡੀ ਬਾਈਕ ਕ ਖੜੇ ਹੋਏ ਸੀ। ਗੱਦੀਆਂ ਖਾ ਗਿਆ ਫਿਰ ਨੁਕਸਾਨ ਕਰਨਾ ਸ਼ੁਰੂ ਕਰਤਾ ਤੇ ਫੇਰ ਅਸੀਂ ਹੁਣ ਇਨੂੰ ਅੰਦਰ ਪਾਂਦੇ। ਤੇ ਹੁਣ ਤੇ ਬਸ ਬਾਹਰ ਹੀ ਬੈਠੇ ਰਹਿੰਦੇ ਨੇ ਤੇ ਉੱਥੇ ਕੁਛ ਨਾ ਕੁਛ ਪਾ ਦਿੰਦੇ ਆ। ਪਰ ਮਹੱਲੇ ਦੇ ਨੇ ਨਾ, ਜਿਵੇਂ ਇਹਨਾਂ ਨੂੰ ਪਹਿਚਾਣ ਬੜੀ ਐ, ਕੋਈ ਹੋਰ ਕਿਸੇ ਮਹੱਲੇ ਦੇ ਬਾਹਰੋਂ ਹਾਂ ਬਾਹਰ ਵਾਲਿਆਂ ਨੂੰ ਆਣ ਨੀ ਦਿੰਦੇ ਉਹੀ ਨਾ ਫਿਰ ਤਰਸ ਆਂਦਾ ਜਾਨਵਰਾਂ ਤੇ ਵੀ ਜਿਵੇਂ ਇੰਨੀ ਗਰਮੀ ਹੈ ਫੇਰ ਇਹਨਾਂ ਨੂੰ ਕੁੱਛ ਨਾ ਕੁੱਛ ਦੇ ਦਈਦਾ ਬਿਲਕੁਲ ਸਹੀ ਗੱਲ ਐ, ਹੋਰ ਕੀ ਪੈਰੀ
ਪਹਿਚਾਨ ਨੂੰ ਹੋ ਜਾਂਦੀ ਹੈ ਇਹਨਾਂ ਨੂੰ ਵੀ ਕਿਉਂਕਿ ਗਲੀ ਚ ਆਵਾ ਜਾਈ ਹੁੰਦੀ ਰਹਿੰਦੀ ਐ ਸਾਡੀ ਵੀ ਤੇ ਜਿਵੇਂ ਅਸੀਂ ਸਵੇਰੇ ਜਾਈਏ ਮਤਲਬ ਸਵੇਰੇ ਤੇ ਮਿਲਦੇ ਹੀਏ ਅਗਰ ਅਸੀਂ ਸ਼ਾਮੀ ਜਾਈਏ ਤੇ ਉੱਤੇ ਖੁਦਦੇ ਆ ਕਿ ਹਾਂ ਅਸੀਂ ਇਹਨਾਂ ਨੂੰ ਜਾਣਦੇ ਹਾਂ ਨਾਲ ਨਾਲ ਚੱਲਦੇ ਰਹਿੰਗੇ ਪੈਰਾਂ ਚ ਆਂਦੇ ਰਹਿੰਗੇ ਜਿਹਵੇਂ ਛੋਟੇ-ਛੋਟੇ ਨਾ ਅਹ ਬੱਚੇ ਦਿੱਤੇ ਦੇ ਆ ਉਹਨਾਂ ਨੇ, ਤਿੰਨ-ਚਾਰ ਹੈਗੇ ਨੇ ਤੇ ਉਹ ਪੈਰਾਂ ਚ ਆਂਦੇ ਰਹਿੰਦੇ ਆ। ਕਿਉਂਕਿ ਪਹਿਚਾਣ ਤੇ ਹੋ ਰਹੀ ਏ ਡਰਦੇ ਤੇ ਹੈ ਨੀ ਉਹਨੂੰ ਬਿਲਕੁਲ ਤੇ, ਵੱਡੇ ਵਾਲੇ ਵੀ ਇਹੀ ਹੁੰਦੇ ਆ ਕਿ ਸਾਨੂੰ ਬਸ ਕੁਛ ਖਾਣ ਬਸੇ ਦੇ ਦੋ, ਕੁਛ ਜਿਵੇਂ ਅਸੀਂ ਕੁੱਛ ਅਗਰ ਕਿਸੇ ਦੇ ਘਰ ਵੀ ਅਗਰ ਲੈ ਕੇ ਜਾ ਰਹੇ ਹੋਵਾਂਗੇ, ਸਾਡੇ ਨਾਲ ਦੇ ਆ ਨਾ ਅਸੀਂ ਉਹਨਾਂ ਦੇ ਘਰ ਅਰ ਕੁਛ ਲੈ ਕੇ ਵੀ ਜਾ ਰਹੇ ਹੁੰਦੇ ਆ ਤੇ ਉਹਨਾਂ ਨੂੰ ਲੱਗਦਾ ਕਿ ਸਾਡੇ ਵਾਸਤੇ ਕੁੱਛ ਖਾਣ ਵਾਸਤੇ ਆਈਏ, ਉਹ ਨਾਲ-ਨਾਲ ਆਏਗੀ ਸਾਡੇ। ਫਿਰ ਉਹਨੂੰ ਕਹਿ ਦੂਣਾ ਨਹੀਂ ਹੈਗਾ ਤੇਰੇ ਵਾਸਤੇ ਤੇ ਫੇਰ ਵਾਪਿਸ ਚਲੇ ਜਾਏਗੇ ਬੜੇ ਸਮਝ ਦਾਰ ਹੈਗੇ ਕਿ ਉਹਨਾਂ ਨੂੰ ਵੀ ਸਮਝ ਆਂਦੀ ਏ।
ਇਹ ਨਾ ਭਾਸ਼ਾ ਸਮਝਦੇ ਨੇ ਮੈਂ ਵੀ ਦੇਖਿਆ। ਇਹ ਸਾਰੀ ਭਾਸ਼ਾ ਸਮਝਦੇ ਨੇ ਜਿਵੇਂ ਸਾਡੇ ਸਾ ਵੀ ਨਾ, ਇਹ ਆਉਂਦੇ ਸੀ। ਅੱਛਾ ਹੋਇਆ ਕਿ ਸਾਡੇ ਨਾ ਇੱਕ ਵਾਰੀ ਚਾਰ -ਪੰਜ ਬੱਚੇ ਹੋਏ। ਉਹ ਗਲੀ ਚ' ਜਿਵੇਂ ਕਾਰਾਂ ਥੱਲੇ ਤੋ ਮੈਂ ਕਹਿੰਦੇ ਬੈਠੇ ਹਦੇ ਨੇ। ਕਿਸੇ ਨੇ ਆਪਣੀ ਕਾਰ ਸਟਾਰਟ ਕੀਤੀ ਮਰ ਗਿਆ। ਹਾਂ, ਆਟੋ ਥੱਲੇ ਹੁੰਦੇ ਸੀ। ਸਟਾਰਟ ਕੀਤਾ ਮਰ ਗਿਆ। ਤੇ ਐਵੇਂ ਮਰ ਗਏ ਫਿਰ ਤੇ ਜੋ ਹੋਏ ਨੇ ਨਾ ਸਾਡੇ ਪਿੱਛੇ ਵਾਲਾ ਘਰ ਹੈਗਾ। ਉਹਨਾਂ ਨੇ ਆਪਣੀ ਘਰ ਹੀ ਰੱਖਿਆ। ਜਦ ਤੱਕ ਕਿ ਵੱਡੇ ਨ ਹੋਏ। ਤੇ ਹੁਣ ਵੱਡੇ ਹੋ ਗਏ ਨੇ ਹੁਣ ਬਾਹਰ ਨਿਕਾਲ ਲਿਆ। ਹੁਣ ਸਾਰੇ ਗਲੀ ਚ' ਘੁੰਮਦੇ ਨੇ ਪੂਰੀ ਗਲੀ ਚ' ਘੁੰਮ ਰਹੇ ਨੇ।
ਹਮ ਹ ਉਹੀ ਨਾ। ਇਹਨਾਂ ਦਾ ਵੀ ਪਤਾ ਹੀ ਨਹੀਂ ਲੱਗਦਾ। ਕਿਸੇ ਟਾਈਮ ਮਰ ਜਾਂਦੇ ਆ ਫਿਰ ਬੁਰਾ ਵੀ ਲੱਗਦਾ ਹੈ ਹਾਏ! ਹਾਏ! ਮਰ ਗਏਏਨੇ। ਹੀ ਨਾ।
ਹਾਂ -ਹਾਂ -ਹਾਂ ਤੇ ਉਹ ਤੇ ਹੈ ਹੀ ਬਸ ਉਹੀ ਤੇ ਬਸ ਪਤਾ ਜਾਨਵਰ ਨਾਲ ਵੀ ਨਾ ਫੇਿਰ ਪਿਆਰ ਪੈ ਜਾਂਦਾ। ਉਹਨੇ ਸਾਡੀ ਗਲੀ ਤੇ ਨਾ ਬਿਲਕੁਲ ਸਹੀ ਗੱਲ ਹੈ। ਹੋਰ ਸੁਣਾਓ ਤੁਸੀਂ?
ਬਸ ਕੁਛ ਨਹੀਂ। ਆ ਨਾ ਵੀ ਤੁਸੀਂ ਘਰ, ਤੁਸੀਂ ਘਰ ਹੀ ਨੀ ਆਉਂਦੇ ਹੋਨ। ਬਿਲਕੁਲ
ਗਰਮੀ ਚ' ਕੀ ਕਰੀਏ ਘਰੋਂ ਨਿਕਲਣ ਦਾ ਮਨ ਨੀ ਕਰਦਾ।
ਉਹੀ ਨਾ। ਮਨ ਹੀ ਨਹੀਂ ਕਰ ਸਕ ਗਰਮੀ ਚ' ਕਿੱਥੇ ਨਿਕਲਣ ਦਾ। ਸਹੀ। ਕਹਿ ਦਿਓ, ਸ਼ਾਮ ਵੇਲੇ ਤੇ ਆਈ ਸਕਦੇ ਹੋ।
ਹਾਂ, ਸ਼ਾਮ ਵੇਲੇ ਆਵਾਂਗੀ ਕਦੀ। ਆਹ ਸ਼ਾਮ ਵੇ ਆਵਾਂਗੇ। ਹੋਰ ਤੁਹਾਡੀ ਮੰਮੀ ਕਿੱਥੇ ਰਹਿੰਦੇ ਨੇ ਅੱਜ ਕੱਲ੍ਹ?
ਮੇਰੀ ਮੰਮਾ ਵੀ ਬਸ ਐਵੇਂ ਬਿਜ਼ੀ ਰਹਿੰਦੇ ਆ।
ਅੱਛਾ। ਬਾਕੀ ਸਾਰੇ ਤੇ ਮੰਮਾ ਨਾਲ ਤੁਸੀਂ ਲਗਾ ਲੈਣਾ ਚੱਕਰ ਹਾਂ। ਕੱਲ ਕਰੇਗੇ। ਬੜਾ ਟਾਈਮ ਹੋ ਗਿਆ ਤੁਹਾਡੇ ਮੰਮਾ ਤੁਹਾਡਡੀ ਮੰਮਾ ਦਿਖੇ ਵੀ ਨੀ, ਬੜੇ ਦਿਨ ਹੋ ਗਏ। ਤੇ ਜਿਵੇਂ ਪਹਿਲੇ ਤਾਂ ਗੁਰਦੁਆਰੇ ਦੀਖ ਜਾਂਦੇ ਸੀ। ਤੇ ਪਾਠ ਤੇ ਆਉਂਦੇ ਸੀ। ਹੁਣ ਬੜਾ ਟਾਈਮ ਹੋ ਗਿਆ ਪਾਠ ਤੇ ਵੀ ਨੀ ਆਏ। ਦੇਖੀ ਨੀ ਮੈਂ, ਬੜਾ ਟਾਈਮ ਹੋ ਗਿਆ। ਹਾਂ। ਤੇ ਕਹਿਣਾ ਮੰਮਾ ਨੂੰ ਬਈ ਯਾਦ ਕਰਦੀ ਪਈ ਸੀ।
ਕੀ ਗੱਲ। ਚਲੋ, ਫੇਰ ਠੀਕ।
ਹਾਂ, ਚਲੋ ਠੀਕ ਹੈ। ਓਕੇ ਜੀ। ਆਣਾ ਮੰਮਨ ਲੈ ਕੇ ਆਣਾ। ਸਤਿ ਸ੍ਰੀ ਅਕਾਲ ਜੀ।
ਜੀ ਚਲੋ ਫਿਰ ਠੀਕ ਹੈ। ਸਤਿ ਸ਼੍ਰੀ ਅਕਾਲ।